ਹੈਲੋ ਹੈਲੋ ਸਤਿ ਸ਼੍ਰੀ ਅਕਾਲ। ਜ ਹੋਰ ਸੁਣਾਓ ਕੀ ਹਾਲ ਚ ਚਾਲੇ
ਅੜਿਆ ਤੁਸੀਂ ਸੁਣਾਓ।
ਵਧੀਆ ਵਧੀਆ ਵਧੀਆ ਵਧੀਆ ਕੀ ਹਾਂਜੀ ਹਾਂਜੀ ਬਹੁਤ ਵਧੀਆ ਨੇ ਬਹੁਤ ਵਧੀਆ ਨੇ ਬੱਚੇ ਵੀ ਠੀਕ ਨੇ ਬੱਚੇ ਵੀ ਉਹਨੇ ਸੁੱਤੇ ਨੇ ਸੋ ਆ ਇਨਾ ਔਖਾ ਸੋਦੇ ਨੇ ਬੱਚੇ ਵੀ ਨਾ-
ਐਵੇ ਵਾਲੇ
ਹੂੰ ਹੋਰ ਤੁਸੀਂ ਸੁਣਾਓ
ਤੰਗ ਕਰਦੇ ਪਏ ਆ।
ਹਾਂ ਬੜਾ ਤੰਗ ਅੱਜ ਕੱਲ ਦੇ ਨਿਆਣੇ ਹੀ ਪਤਾ ਨੀ ਇਹੋ ਜੇ
ਹੂੰ ਸਾਡੇ ਮਾ ਸਾਡੇ ਮਾਤਾ ਮੰਮੀ ਹੋਰ ਕਹਿੰਦੇ ਕਹਿੰਦੇ ਤੁਸੀਂ ਬਹਿ ਜਾਦੇ ਸੀ।
ਹੂੰ ਅੱਛਾ ਸਭ ਬੱਚਿਆਂ ਦਾ ਇਹੀ ਹਾਲ ਹੈ। ਅੱਜ ਕੱਲ੍ਹ ਦੇ ਬਚਾਇਆ ਦਾ ਹੋਰ ਭਾਬੀ ਜੀ ਠੀਕ ਨੇ।
ਵਧੀਆ ਤੁਸੀਂ ਸੁਣਾਓ
ਹੂੰ ਵਧੀਆ ਵਧੀਆ ਕੋਈ ਨੀ ਲਗਾਵਾਂਗੇ ਘਰ ਚੱਕਰ ਕੋਈ ਨੀ ਵਿਹਲੇ ਹੋਲੀਏ ਪਹਿਲਾਂ ਹੂੰ ਕੋਈ ਥੋੜੀ ਗਰਮੀ ਘੱਟ ਹੋਏਗੀ ਨਾ ਫੇਰ ਲਗਾਵਾਂਗੇ ਚਕਰ ਹਾਲਲੇ ਗਰਮੀ ਬੜੀ ਜ਼ਿਆਦਾ ਹੈਗੀ ਹੈ ਥੋੜ੍ਹਾ ਮੌਸਮ ਹੂੰ ਅੱਛਾ ਮੈਂ ਤੁਹਾਡੇ ਕੋਲ ਮੈਂ ਪੁੱਛਣਾ ਸੀਗਾ ਕਿ ਹਨਾ ਮੈਂ ਤੁਹਾਡੇ ਉਦੋਂ ਆਈ ਸੀਗੀ ਘਰ ਨਾਲ ਤੇ ਮੈਂ ਦੇਖਿਆ ਸੀਗਾ ਕਿ ਜਿਹੜੀ ਤੁਸੀਂ ਸਕੂਟਰੀ ਲਿੱਤੀ ਸੀ ਉਹਦੀ ਅਸੈਸਰੀ ਬੜੀ ਅੱਛੀ ਜਿਹੀ ਲਗਾਈ ਹੋਈ ਸੀ ਨਾ ਤੁਸੀਂ ਤੇ ਵੀ ਇਹਨਾਂ ਨੇ ਸਕੂਟੀ ਲੈ ਕੇ ਦਿੱਤੀ ਹੈ ਬਟ ਅਸੈਸਰੀ ਵਗੈਰਾ ਨੀ ਇਹਨਾਂ ਨੇ ਲਗਵਾਈ ਹੈਗੀ। ਮੈਨੂੰ ਸਮਝ ਨੀ ਲੱਗੀ ਇਹਨਾਂ ਨੇ ਕਿਉਂ ਨੀ ਲਗਵਾਈ ਲਗਵਾਈ ਹੈਗੀ ਤੇ ਮੈਂ ਕਹਿ ਰਹੀ ਸੀ ਇਹਨਾਂ ਨੂੰ। ਹਾਂ ਸੇਫਟੀ ਰਹਿੰਦੀ ਹੈਗੀ ਸਕੂਟਰੀ ਦੀ ਅਸੈਸਰੀ ਵਗੈਰਾ ਲਗਾ ਲੋ ਜਗ੍ਹਾ ਕਿਤੇ ਠੁੱਕ ਜਾਏ ਤੇ ਤੇ ਹਾਂ ਕਾਫੀ ਬਚਾਅ ਹੋ ਜਾਂਦਾ ਹੈਗਾ। ਤੇ ਮੈਂ ਇਹਨਾਂ ਨੂੰ ਕਹਿਣ ਦੀ ਪਈ ਸੀਗੀ ਹਾਂ ਕਿ ਉਹਨਾਂ ਨੇ ਲਗਾਈ ਹੋਈ ਸੀ ਮੈਨੂੰ ਅੱਛੀ ਲੱਗੀ ਸੀ ਉਹਨਾਂ ਦੀ ਨਾ ਤੇ ਤੁਸੀਂ ਪੁੱਛਣਾ ਜਿਨਾ ਹਾਂ ਕਿ ਠੀਕ ਅ ਕਿ ਕਿੱਥੋਂ ਲਗਵਾਈ ਹੈਗੀ ਕਿਹੜੀ ਦੁਕਾਨ ਤੋਂ ਲਗਾਈ ਹੈਗੀ
ਹ ਮੈਂ ਆਪਣੇ ਦੋਸਤ ਦੀ ਦੁਕਾਨ ਤੋਂ ਲਗਵਾਈ ਛੀ ਵਧੀਆ ਲਗਾਉਂਦਾ ਹਮ ਕਾਫ਼ੀ ਅੱਛੀ ਨਿਕਲੀ ਹੈ
ਅੱਛਾ
ਕੋ ਨੀ ਸੀਸ਼ ਲਗਨੀ ਹਮ
ਹਮ ਇਹਨਾਂ ਨੂੰ ਬੋਲਾਂਗੀ ਜਾਂ ਫਿਰ ਮੈਂ ਖੁੱਦ ਆ ਜਾਵਾਂਗੀ ਮੈਨੂੰ ਦੱਸ ਦੇਣਾ ਠੀਕ ਹੈ ਨਾ ਤੇ ਹਮ ਕੀ
ਉਹ ਕੋਈ ਨੀ ਗਲ ਕਰ ਲਾਂਗੇ ਆਪੇ ਜੋ ਵੀ ਹੈ ਕਰ ਲਾਂਗੇ ਕਰ ਲਗੇ ਤੁਸੀਂ ਆ ਜਾਈ ਹੋ ਕੋਈ ਲਵਾ ਦਾਗੇ ਅ
ਹਮ ਹਮ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਾਈਡ ਮਿਲਰ ਵਗੈਰਾ ਵੀ ਲਗਵਾਣਾ ਹੈਗਾ ਹਾਂਜੀ ਪੈ ਗਈਆਂ ਹੋਈਆਂ ਹੈਗੀਆਂ ਦੋ ਤਿੰਨ ਦਿਨ ਨ ਹੋਏ ਭਾਈ ਛੁੱਟੀਆਂ ਹਮ ਆਫ਼ਤ ਲਿਆਂਦੀ ਹੋਈ ਹੈ ਘਰ ਦੀ ਇਹਨਾਂ ਨੇ
ਤੁਸੀਂ ਕੁਛ ਕਿਹਾ ਸੀ ਸਾਡਸ
ਕਹਿ ਰਹੀ ਸੀਗੀ ਜੋ ਸਾਈਡ ਮਿਰ ਹੁੰਦੇ ਆ ਮੈਨੂੰ ਉਹ ਵੀ ਲਗਵਾਉਣੇ ਹੈਗੇ ਆ
ਹਮ ਹ ਕੋਈ ਨੀ ਗ ਲਵਾ ਦਾ ਗੇ ਜ ਜ ਤੁਹਾਨੂੰ ਲਵਾ ਦੇ ਗ ਆ ਜਾਣਾ ਤੇ ਲ਼ੂਅ ਦਾਗੇ ਪੈਂ ਤੁਸੀਂ ਆ ਜਾਣਾ ਅਐ ਹਸਬੈਂਡ ਨੂੰ ਇਹਨਾਂ ਨੂੰ ਭੇਜ ਦਿੰਨਾ। ਤੇ ਲਾ ਦਾਂਗੇ ਜੋ ਵੀ ਡਿਸਕਾਊਂਟ ਹੋਰ ਹੋਏਗਾ ਕਰਵਾ ਦਾਂਗੇ ਆਪਣੀ ਦੁਕਾਨ ਹੀ ਮੇਰੇ ਯਾਰ ਦੋਸਤਰੀ ਉਹ ਕਰ ਲਏਗਾ ਚੇ ਵੀ ਵਧੀਆ ਪਾ ਦਿੰਦੇ। ਰੇਟ ਜਾਦਾ ਲਗਾਂਦੇ ਨੇ।
ਅੱਛ ਅੱਛਾ ਜੀ ਠੀਕ ਹੈ ਠੀਕ ਹੈ। ਕੋਈ ਨੀ ਕਹਾਂਗੀ। ਫਿਰ ਇਹਨਾਂ ਨੂੰ।
ਹਮ ਹ ਹਮ ਹੋਰ ਸੁਣਾਓ ਤੁਹਾਡੇ ਇੱਥੇ ਠੀਕ ਨੇ ਮੰਮੀ ਸਾਡੇ ਮੰਮੀ ਪਾਪਾ।
ਹਾਂਜੀ ਹਾਂਜੀ। ਠੀਕ ਹੈ।
ਜਾ ਰਹੇ ਫਿਰ ਛੁੱਟੀਆਂ ਛੁੱਟੀਆਂ ਦੇ ਬੱਚਿਆਂ ਨੂੰ ਲੈ ਕੇ।
ਅ ਨਹੀਂ ਬੜੀ ਗਰਮੀ ਹੈਗੀ ਹੈ ਕਿੱਥੇ ਜਾਣਾ ਹੈਗਾ ਆ।
ਹਮ ਜਾਣਾ ਚਾਹੀਦਾ ਬੱਚੇ ਨੂੰ ਵੀ ਤੇ ਮੌਕਾ ਹੁੰਦਾ ਹੈ ਬੱਚਿਆਂ ਨੂੰ ਤਿਆਰ ਹੁੰਦਾ ਹੈ ਕਿ ਛੁੱਟੀਆਂ ਪੈਣਗੀਆਂ। ਨਾਨਕੇ ਜਾਵਾਂਗੇ।
ਇਹੋ ਜਿਹੇ ਬੱਚੇ ਨੇ ਨਾ ਇਹ ਨਾ ਇੱਥੇ ਟਿੱਕਣ ਵਾਲੇ ਨੇ ਨਾ ਤਾਂ ਨਾ ਹੀ ਓ ਥੇ ਟਿੱਕਣ ਵਾਲੇ ਨੇ।
ਸਹੀ ਵਾਲ ਲੇ। ਸਾਰੇ ਤੰਗ ਕਰਦੇ ਇਹਨਾਂ ਨੇ ਘਰ ਵੀ ਤੰਗ ਕਰਨਾ ਬਾਹਰ ਵੀ ਚੰਗੀ ਕਰਨੀ।
ਹਮ। ਤੇ ਅੱਛਾ ਜੇ ਕਿਸ ਮੇਰੀ ਸਹੇਲੀ ਵਗੈਰਾ ਨੇ ਵੀ ਲਗਵਾਣੀ ਹੋਏਗੀ ਤੇ ਉਹਨਾਂ ਨੂੰ ਵੀ ਲਗਵਾ ਦੇਣਗੇ ਨਾ ਉਹ।
ਹਾਂਜੀ ਹਾਂਜੀ।
ਅੱਛਾ। ਅੱਛਾ ਜੇ ਅਗਰ ਉਹਨਾਂ ਨੂੰ ਡਿਸਕਾਊਂਟ ਵਾਣਾ ਹੋਏ ਤੇ।
ਹਾਂ ਹੋ ਜਾਏਗਾ ਕੋਈ ਗੱਲ ਨੀ। ਉਹਨਾਂ ਨੂੰ ਬਸ ਮੇਰਾ ਨਾਮ ਲੈ ਦੇਨਾ। ਤੇ ਉਹ ਕੋਨੀ ਕਟ ਜਾ
ਠੀਕ ਹੈ ਮੇਰੀ ਸਹੇਲੀ ਨਾ ਉਹਨੇ ਵੀ ਲਿੱਤੀ ਸੀ ਉਨਾ ਤਾਂ ਕਾਫ਼ੀ ਟਾਈਮ ਹੋ ਗਿਆ ਲਿੱਤੀ ਨੂੰ। ਬਟ ਉਹਦੀ ਮਤਲਬ ਕਿ ਜੋ ਲਗਾਈ ਹੋਈ ਸੀਗੀ ਨਾ ਉਹਨਾਂ ਨੇ। ਤਾਂ ਉਹ ਕੰਪਨੀ ਵੱਲੋਂ ਹੀ ਲਗਾ ਕੇ ਆਉਂਦੀ ਹੋਈ। ਜ ਬਟ ਅੱਛੀ ਲਗਾ ਸੀਗੀ ਉਹਨਾਂ ਨੇ ਹਾਂ ਲਗਾਏ ਦੀ ਸੀ ਨਹੀਂ ਅ ਲਗਾਈ ਦੀ ਸੀਗੀ ਉਹ ਬਾਰ ਬਾਰ ਟੁੱਟਦੀ ਪਈ ਤੇ ਤਾਂ ਉਹ ਮੈਨੂੰ ਪੁੱਛਦੀ ਪਈ ਸੀਗੀ ਮੈਂ ਕਿਹਾ ਮੈਂ ਮੇਰੇ ਕੋਲ ਤਾ ਆਪ ਨਹੀ ਹੈ ਭੈਣੇ ਹਲੇ ਤੇ ਮੈਂ ਕਿੱਥੋਂ ਤੈਨੂੰ ਦੱਸ ਦਵਾਂ ਮਤਲਬ ਕਿਹਾ ਜਦੋਂ ਮੈਂ ਲਵਾਂਗੀ ਫੇਰ ਮੈਂ ਤੈਨੂੰ ਦੱਸ ਦਾਵਾਂਗੀ ਮੈਂ ਹੁਣ ਮੈਂ ਉਹਨੂੰ ਦੱਸ ਦੇਵਾਂਗੀ ਹਾਂ ਕੀ ਚੱਲ ਹੈਗੇ ਆ ਮੈਨੂੰ ਮਿਲ ਗਿਆ ਇੱਕ ਦੁਕਾਨ ਮਿਲ ਗਈ ਫੇਰ ਉੱਥੇ ਲਗਵਾ ਲਾਂਗੇ ।
ਅੱਛਾ, ਨਹੀਂ ਦੱਸ ਦੇਨਾ ਤੁਸੀਂ, ਲਵਾ ਦਾਂਗੇ । ਹੋਰ ਸੁਣਾਓ, ਮੇਰੇ ਦੋਸਤ ਨੇ ਇੱਕ ਉਹ ਖੋਲੀ ਏ ਟੋਏ ਸ਼ੋਪ ਖੋਲੀ ਏ। ਖਲੋਨੇ ਦੁਕਾਨ ਖੋਲੀ ਦੀ ਏ। ਖਿਲੋਨੇ ਦੀ।
। ਅੱਛਾ ਜੀ।
ਹੋਲਸੇਲ ਹੀ ਰੇਟ ਦਿੰਦੇ ਹੈਗੇ ਐ ਤੇ ਬੋਤ, ਬੋਤ, ਬੋਤ ਚੀਜ਼ਾਂ ਹੈਗੀਆਂ ਉਹਨਾਂ ਕੋਲ ਨਾ, ਬੱਚਿਆਂ ਨਾਲ ਛੋਟੇ ਬੱਚੇ ਵਾਸਤੇ ਵੱਡੇ ਬੱਚੇ ਵਾਸਤੇ। ਲੱਗਾ ਲੋ ਸਾਡੇ, ਸਾ ਡਆਂ ਵਾਸਤੇ ਵੀ ਹੈਗੀ ਸਹੀ ਉਸ ਤੋ ਬਾਅਦ ਨਾ ਕਾਫ਼ੀ ਤੇ ਉਹ ਕੋਈ ਹੋਏਗਾ ਤੁਸ ਸੁਨਾਓ।
ਹੂੰ-ਹੂੰ, ਕੋਈ ਨੀ ਦੱਸ ਦਸਾਂਗੀ। ਸ਼ੁਰੂਆਤ ਆਪਨੇ ਘਰ ਤੋਂ ਹੀ ਕਰ ਸਾਡੇ ਘਰ ਵੀ ਬਥੇਰੇ ਨਿਆਨੇ ਹੈਗੇ ਆ।
ਕੋਈ ਨੀ ਲੈਨ । ਹਾਂ।
ਓ
ਉਹ ਤੁਹਾਡੀ, ਤੁਹਾਡੀ ਸਿਸਟਰ ਠੀਕ ਐ ਹੁਨ?
ਹਾਂਜੀ ਠੀਕ ਨੇ।
ਹੂੰ, ਬ੍ਰਦਰ
ਹੂੰ, ਬ੍ਰਦਰ ਹਾਂਜੀ-ਹਾਂਜੀ-ਹਾਂਜੀ।
ਹੂੰ, ਉਹ ਕਰਦਾ ਠੀਕ ਚਲਦਾ ਕੰਮ ਉੱਥੇ?
ਹੂੰ।
ਹੂੰ ਹੂੰ, ਆਂਦਾ ਹੈ ਫੋਨ ਸ਼ੋਨ ਕੋਈ?
ਹਾਂਜੀ-ਹਾਂਜੀ-ਹਾਂਜੀ, ਹੋਰ ਉਹ ਦੁਕਾਨ ਤੇ ਕਿਹੜੀ-ਕਿਹੜੀ ਹੋਰ ਐਸੈ ਸਰੀ ਹੁੰਦੀ ਹੈਗੀ ਐ।
ਸਕੂਟੀਆਂ ਦੀ ਹੋ ਗਈ ਫਿਰ ਕੀ ਨਾਮ ਹੈ ਬਾਈਕ ਉਮ ਮੋਟਰਸਾਈਕਲ ਵਾਸਤੇ ਵੀ ਹੁੰਦੀ ਐ, ਸਕੂਟਰੀ ਵਾਸਤੇ ਵੀ ਹੁੰਦੀ ਐ।
ਅੱਛਾ। ਫੋਰ ਵੀਲਰ ਵਗੈਰਾ ਦੇ ਵੀ ਕਰਦੇ ਹੈਗੇ ਨੇ ਕੀ?
ਹੈਗੇ ਨੇ
ਹੂੰ, ਅੱਛਾ।
ਹੂੰ। ਬਾਕੀ ਅੱਜ ਕੱਲ ਬੜੀ ਵੈਰਾਇਟੀ ਹੈਗੀ, ਅਸੈਸਰੀ ਵਿੱਚ। ਸਕਰੀਨ ਵੀ ਆਂਦੀ ਐ, ਤੁਸੀਂ ਸਕੂਟੀ ਦੀ ਸਕਰੀਨ ਲਵਾਣੀ ਹੋਏਗੀ, ਮੇਰੇ ਪਾਸੇ ਉਹ ਵੀ ਮਿਲ ਜਾਏਗੀ। ਫੋਨ ਨੂੰ ਲਗਾਨਾ, ਉਹ ਵੀ ਮਿਲ ਜਾਏਗਾ। ਤੇ ਅੱਜ ਕੱਲ ਫੁੱਟਮੈਟ ਵੀ ਆ ਰਹੇ ਨੇ, ਥ੍ਰੀ ਡੀ ਆਲੇ, ਸੈਵਨ ਡੀ ਆਲੇ, ਕਲਰ ਪਲੇਨ। ਫੇਰ ਹੈਂਡਲ ਦੇ ਵੀ ਲਾਈਟਾਂ ਲੱਗ ਜਾਂਦੀਆਂ। ਬੈਕ ਲੈਟ ਤੇ ਲਾਈਟ ਲਟਕਾਨੀ, ਓਹ ਵੀ ਲੱਗ ਥੇ ਕਿ
ਅੱਛਾ ਜੀ, ਅੱਛਾ ਜੀ। ਉਹ ਮੈਂ ਤਾਂ ਹੀ ਦੇਖੀ ਸੀਗੀ ਨਾ ਮੈਨੂੰ ਕਾਫੀ ਅੱਛੀ ਲੱਗ ਗੀ ਸੀਗੀ, ਭਾਬੀ ਦੀ ਸਕੂਟਰੀ ਨਾ, ਤਾਂ ਕਰਕੇ ਫੇਰ ਹਾਂ। ਅੱਛਾ ਜੋ ਗ੍ ਆ ਗਰੀ ਪ ਤੇ ਜੋ ਹੈਂਡਲ ਦੀ ਗ੍ਰਿਪ ਲ ਤੇ ਬਨ ਆਹ ਲਗਾਉਨ ਲਈ ਬਨਾਦੇ ਹੈਗੇ, ਉਹ ਲਗਾਉਂਦੇ ਹੈਗੇ, ਉਹ ਵੀ
ਹਾਂਜੀ ਹਾਂਜੀ, ਉਹ ਵੀ ਉਹ ਵੀ ਮਿਲਜੇਗਾ।
ਅੱਛਾ ਜੀ।
ਹੂੰ।
ਠੀਕ ਕ ਹੈ। ਅੱਛਾ ਉਹ ਰਿਪੇਅਰਿੰਗ ਵਗੈਰਾ ਵੀ ਹੈਗੇ ਹੈਂ ਜੇ ਅਗਰ
ਆ ਹਾਂਜੀ, ਰਿਪੈਰਿੰਗ ਦਾ ਸਾਰਾ ਸਿਸਟਮ ਰੱਖਿਆ ਹੌਇਆ ਹੈ ਜੀ। ਪੇਯਰਿੰਗ ਦਾ ਵੀ ਰੱਖੀ ਦਾ ਹੈ।
ਅੱਛਾ, ਅੱਛਾ ਜੀ। ਤੇ ਹੈਲਮੇਟ ਵਗੈਰਾ ਵੀ ਰੱਖੇ ਦੇ ਹੋਣੇ ਐ, ਫੇਰ ਉਹਨਾਂ ਨੇ?
ਹਾਂਜੀ ਹਾਂਜੀ, ਹੈਗਾ ਵੀ ਰੱਖੇ ਨੇ, ਗਲਬਸ ਗਲਬਸ ਮਿਲ ਜਾਣਗੇ।
ਅੱ
ਤੇ ਹੈਲਮੇਟ ਵਿੱਚ ਬਲੂਟੂਥ ਚੈਰਾ ਹੈ ਆਪ ਦੂਸਰੀ ਅੱਜ ਕੱਲ ਚਲੇ ਰੇ ਨਾ, ਫੋਨ ਸ਼ੋਨ ਕਨਾ, ਹੈਲਮਟ ਲਗਾ ਕੇ ਵਿਚ ਮਾਇਕ ਲਗੇਦਾ ਹੁੰਦਾ ਐ। ਹੂੰ। ਔ ਵੀ ਮਿਲਦੇ
ਓਕੇ। ਔਰ ਸਭ ਚੀਜ਼ਾਂ ਤੇ ਡਿਸਕਾਊਂਟ ਦੇਣਗੇ ਨਾ।
ਸਭ ਚੀਜ਼ ਤੇ ਡਿਸਕਾਊਂਟ ਮਾਰਕੀਟ ਤੋਂ ਕੰਪਨੀ ਤੋਂ ਹਰ ਆਈਟਮ ਦੇ ਡਿਸਕਾਊਂਂਟ ਦੇਣਗੇ ਔ। ਵੱਧ ਬੌਤ ਜਾਏਜ ਐ। ਟਾਈਗਰ ਆਏਗਾ।
ਹੂੰ, ਸਹੀ ਗੱਲ ਹੈਗੀ ਏ ਫੇਰ ਏਦਾਂ ਈ ਦੁਕਾਨਾਂ ਚੱਲਦੀਆਂ ਹੈਗੀ ਐ ਜੇ ਅਗਰ ਬੰਦਾ ਅਗਰ ਰਿਆਤ ਕਰਦੇ ਤਾਂ ਤਾਂ ਈ ਦੁਕਾਨਾਂ ਚੱਲਣਗੀਆਂ।
ਹਾਂਜੀ-ਹਾਂਜੀ-ਹਾਂਜੀ।
ਹੂੰ।
ਹੂੰ। ਆ ਆ ਫੇਰ ਘਰੋ ਆਜੋ ਲੈਜੋ ਫੇਰ ਸਕੁਟੀ। ਹੈਲੋ,
ਹੋਰ ਦੱਸੋ?
ਹੈਲੋ,
ਹਾਂਜੀ,
ਮੈਂ ਕਿਹਿ ਘਰੋ ਲੈ ਕੇ ਆਜੋ ਸਕੂਟੀ।
ਸਕੂਟਰੀ ਦੇਖਦੇ ਆ ਹਲੇੇ ਥੋੜਾ ਐਨਾਂ ਨੂੰ ਦੁਕਾਨ ਤੇ ਕੰਮ ਹੈਗਾ ਆ। ਠੀਕ ਹੈ ਨਾ ਔ ਕੰਮ ਥੋੜਾ ਹੋ ਜਾਵੇ ਫ੍ਰੀ ਹੋ ਲੈਣ ਫੇਰ ਔਧਰੋਂ ਦੀ ਫੇਰ ਮੈਂ ਐਨਾਂ ਨੂੰ ਪੁੱਛਾਂਗੀ। ਕਿ ਕਦੋਂ ਤੱਕ ਤੁਸੀਂ ਮਤਲਬ ਕਰਾ ਦੋਗੇ, ਕਿਉਂਕਿ ਹਲੇ ਘਰ ਈ ਲੱਗੀ ਦੀ ਏ ਮੈਂ ਕਿਤੇ ਲੈ ਕੇ ਜਾਂਦ ਨੀ ਐ ਸਕੂਟਰੀ ਫੇਰ ਕਿਉਕਿ ਲਬ ਗਰਮੀ ਬੜੀ ਐਨੀ ਹੈਗੀ, ਔਰ ਛੁੱਟੀਆਂ ਵੀ ਪੈ ਗੀਆਂ ਹੈਗ ਗੀਆਂ, ਬੱਚਿਆਂ ਨੂੰ ਨਾ ਅਗਰ ਸਕੂਲ ਜਾਂਦੇ ਔ ਤੇ ਫੇਰ ਬੰਦ ਚਲੋ, ਜਾਂਦਾ ਹੈਗਾ ਸਵੇਰੇ ਲੈ ਜਾਂਦਾ ਹੈਗਾ ਆ ਏਨਾਂ ਨੂੰ ਛੱਡ ਆਂਦਾ ਸਕੂਲ। ਤੇ ਫੇਰ ਸ਼ਾਮ ਦੁਪਹਿਰੇ ਲੈ ਆ ਐਦਾ ਹੈ ਏ ਨਾ, ਇਹ ਕੰਮ ਹੈਗਾ ਆ। ਬਟ ਹੁਣ ਛੁੱਟੀਆਂ ਹੈਗੀਆਂ ਤੇ ਘਰ ਹੀ ਲੱਗੀ ਦੀ ਹੈਗੀ ਐ। ਔਰ ਬਾਜ਼ਾਰ ਜਾਣ ਤੇ ਇੰਨੀ ਗਰਮੀ ਤਾਂ ਦਿਲ ਨੀ ਕਰਦਾ ਕਿ
ਹੂੰ, ਅੱਛਾ ਗਰਮੀ ਬਹੁਤ ਹੈ।
ਹਾਂ
ਬਰਾਬਰ
ਚਲੋ ਇਹ ਦੇਖਾਂਗੀ ਮੈਂ ਅਗਰ ਇਹਨਾਂ ਕੋਲੋਂ ਹੋ ਗਿਆ ਥੋੜਾ ਜਿਹਾ ਕੰਮ ਵੱਲੋਂ ਫਰੀ ਹੋ ਗਏ ਨਾ ਤੇ ਫੇਰ ਮੈਂ ਬੋਲ ਦਾਂਗੀ ਤੁਹਾਡੇ ਨਾਲ ਗੱਲ ਕਰ ਲੈਣਗੇ ਫੇਰ ਲੈ ਆਣਗੇ ਸਕੂਟਰੀ ਤੁਹਾਡੇ ਕੋਲ ਖੋਲ ਨਾ ਫੇਰ ਤੁਸੀਂ ਲੈ ਜਾਣਾ ਆਪਣੇ ਦੋਸਤ ਬਸਪ ਰ ਨਾ
ਠੀਕ ਠੀਕ ਠੀਕ ਕਜੀ ਕੋ ਹੋਰ ਸੁਨਾਓ
ਹੋਰ ਸਭ ਵਧੀਆ ਹੈਗਾ ਆ
ਹਮ ਮਦੀ ਚਦਾ
ਹਮ
ਤੁਸੀਂ ਇਨੀ ਗਰਮੀ ਚ ਕਿੱਦਾਂ ਕੰਮ ਕਰ ਲੈਂਦੇ ਹੋ ਰਸੋਈ ਚ
ਰਸੋਈ ਵਿੱਚ
ਹਮ